ਹੈਲੋ?
ਹਾਂਜੀ ਮੈਮ, ਸਤਿ ਸ਼੍ਰੀ ਅਕਾਲ।
ਹੈਲੋ!
ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ।
ਹਾਂਜੀ, ਵਧੀਆ, ਠੀਕ- ਠਾਕ। ਤੁਸੀਂ ਦੱਸੋ।
ਠੀਕ ਆ ਜੀ, ਅਸੀ ਵੀ ਵਧੀਆ।
ਹੋਰ ਕੀ ਬਣਦਾ ਪਿਆ?
ਕੁਝ ਨਹੀਂ ਜੀ ਬਸ, ਏਹੀ ਘਰ ਦੇ ਕੰਮ ਧੰਦਾ।
ਅੱਛਾ।
ਜਿਹੜੇ ਆਪਣੇ ਘਰ ਦੇ ਛੋਟੇ -ਛੋਟੇ ਕੰਮ ਹੁੰਦੇ ਨੇ।
ਚਲੋ, ਵਧੀਆ।
ਹਾਂ, ਦੁੱਧ ਗਰਮ
ਸਬਜ਼ੀ -ਸੁਬਜੀ ਬਣਾ ਲਈ ਤੁਸੀਂ?
ਹਾਂਜੀ, ਸਬਜ਼ੀ ਬਣਾ ਲਈ।
ਠੀਕ ਹੈ, ਕੀ ਬਣਾਇਆ ਅੱਜ?
ਅੱਜ ਅਸੀਂ, ਆਲੂ ਮਟਰ ਬਣਾਏ ਨੇ ਜੀ।
ਚਲੋ ਵਧੀਆ, ਫਿਰ ਤਾਂ
ਹਾਂਜੀ।
ਤੁਸੀਂ ਆਲੂ ਮਟਰ ਮਾਰਕੀਟ ਚ ਲੈ ਕੇ ਆਏ ਸੀਗੇ?
ਨਾ ਜੀ ਨਾ, ਆਲੂ ਆਪਣੇ ਘਰੇ ਹੈਗੇ ਸੀ ਟਮਾਟਰ ਵੀ ਘਰੇ ਸੀ ਜੇ ਆਪਣੇ।
ਅੱਛਾ, ਮਟਰ ਕਿੱਥੋਂ ਆਏ ਘਰੇ? ਸਟੋਰ ਕੀਤੇ ਸੀ ਤੁਸੀਂ?
ਹਾਂਜੀ, ਹਾਂ।
ਚਲੋ ਵਧੀਆ ਗੱਲ ਹੈ।
ਹਾਂਜੀ, ਅਸੀਂ ਸਟੋਰ ਕਰਕੇ ਰੱਖ ਲੈਂਦੇ ਹਾਂ।
ਚਲੋ ਵਧੀਆ ਆ, ਬਾਜਾਰ ਚ ਤੇ ਬੜੇ ਮਹਿੰਗੇ ਹੋਏ ਪਏ ਆ।
ਹਾਂਜੀ ਹਾਂ, ਉਹ ਜਿਹੜੇ ਆਪਾਂ ਥੈਲੀਆਂ ਆਲੇ ਬੜੇ ਇਨਾ ਜੀ ਉਹ ਓੰਨੇ ਵਧੀਆ ਨਹੀਂ ਹੁੰਦੇ
ਅੱਛਾ।
ਹਾਂ ਇਹ ਆਪਾਂ ਨੇ, ਅੱਗੇ ਤਾਂ ਜੀ ਆਪਾਂ ਕੱਢ ਕੇ ਐਵੇਂ ਰੱਖ ਦਿੰਦੇ ਤੇ
ਠੀਕ ਹੈ।
ਉਹ ਨਾ ਹਰੇ ਹਾਲ ਹੋ ਜਾਂਦੇ ਸੀ।
ਠੀਕ ਹੈ।
ਜਦ ਖਾਸਾ ਟਾਈਮ ਪਾਏ ਰਹਿੰਦੇ ਸੀ ਫਰਿੱਜ ਵਿੱਚ
ਠੀਕ ਹੈ।
ਹਾਂਜੀ। ਤੇ ਫਿਰ ਸਾਡੇ ਦੀਦੀ ਨੇ ਜੀ ਉਹ ਕਹਿੰਦੇ ਵੀ ਐਮੀ ਹੀ ਨਹੀਂ ਰੱਖੀਦੇ ਇਹ।
ਅੱਛਾ।
ਹਾਂ, ਰੱਖੇ ਥੋੜੇ ਜਿਹੇ ਅਸੀ ਲੇਟ ਜੀਏ ਤੇ ਕੀ ਕਿਉਂ, ਅੱਗੇ ਅਸੀਂ ਹਰ ਸਾਲ ਰ ਰਦੇ ਸੀ, ਖ਼ਰਾਬ ਹੋ ਜਾਂਦੇ ਤੀ ਅਐਤਕੀ ਅਸੀਂ ਫਿਰ ਮਿਹਨਤ ਨਹੀਂ ਕੀਤੀ ਤੇ ਇਤ ਕੀ ਅਸੀਂ ਫਿਰ ਜੀ ਕਹਿੰਦੇ ਵੀ ਉਹਨੂੰ ਮਾੜਾ ਜਿਹਾ ਨੂਣ ਪਾ ਕੇ ਬਾਹਲੀ ਦੇ ਦੇਵੇ ਬਾਹਲੀ ਦੇ ਕੇ ਸਮਾਰ ਕੇ ਪਾਣੀ ਕੱਢ ਕੇ, ਸੁਕਾ ਕੇ ਤੇ ਡੱਬੇ ਵਿੱਚ ਜੇ ਅਪਣੇ ਲਫਾਫੇ ਹੂੰਦੇ ਨੇ ਜੀ ਜੇੜੇ ਬਾੰਦ ਲਫਾਫੇ ਸੁਕਾ ਕੇ ਓਨਾਂ ਵਿੱਚ ਪਾ ਕੇ, ਫਰਿੱਜ ਚ ਰਾੱਖ ਦੋ।
ਠੀਕ ਐ।
ਓ ਤਾਂ ਕਰਕੇ ਜੇ ਆਪਾਂ ਨੇ ਜੇੜੇ ਨੂਨ ਪਾ ਕੇ ਬੀ ਬਾਲੀ ਦਵਾਤੀ।
ਠੀਕ ਐ।
ਉਨਾਂ ਕਾਰਕੇ ਓ ਹੁਨ ਹਰੇ ਨੀ ਹੋਏ ਜੀ ਓ ਜਿਵੇਂ ਦੇ ਕੱਡੇ
ਹਾਂਜੀ। ਹਾਂਜੀ ਹਾਂ, ਨਈ ਤਾਂ ਜੇ ਆਪਾਂ ਫਰਿੱਜ ਦੇ ਵਿੱਚ ਥੋੜੇ ਦਿਨ ਫਲੀਆਂ ਚੋਂ ਬਾਰ ਕਾੱਫ ਕੇ ਮਟਰ ਰਾੱਖਦੀਏ ਨਾ ਤੇ ਓ ਹਰੇ ਹੋ ਜਾਂਦੇ ਨੇ ਅਪਣੇ ਫਰਿੱਜ ਦੇ ਵਿੱਚ ਕਿਉਂਕਿ ਉਨਾਂ ਨੂੰ ਹਾਂਜੀ ਹਾਂ।
ਕਿਉਂ, ਹਾਂ, ਕਿਉਂ ਓਨਾਂ ਨੂੰ ਬਾਲੀ ਦਵਾਈ ਗਈ ਜੀ।
ਹਾਂਜੀ ਹਾਂ।
ਓ ਤਾਂ ਕਾਰਕੇ ਨੀ ਹੋਏ ਜੀ ਫੇਰ।
ਠੀਕ ਐ।
ਹਾਂ, ਅਸੀ ਵਾ-ਵਾ ਲੈ ਲਏ ਸੀ। ਹੁਣ ਅਸੀ ਫਰਿੱਜ ਵਿੱਚ ਰਾੱਖ ਤੇ ਜੀ ਕਾੱਡ ਕੇ। ਹੁਨ ਜੱਦ ਸਾਡਾ ਮਾੰਨ ਕਾਰਦੈ ਜੀ, ਓਦੋਂ ਬਨਾ ਲੈਨੇ ਆਂ ਅਸੀ
ਠੀਕ ਐ।
ਹਾਂ, ਨਾ ਤਾਂ ਕਿਉਂ ਬਾਦਲਮੀ ਸਬਜੀ ਹੋ ਜਾਂਦੀ ਏ, ਨਾਲੇ ਜੀ ਕੋਈ ਐਏਂ ਨਾ ਕਈ ਵਾਰੀ ਕੋਈ ਐਸਾ ਰਿਸ਼ਤੇਦਾਰ ਹੁੰਦੈ, ਕੋਈ ਸਬਜੀ ਵਗੈਰਾ ਵੀ ਨੀ ਘਾਰ ਹੁੰਦੀ ਅਪਣੇ
ਠੀਕ ਐ।
ਹਾਂ, ਫੇਰ ਉਨਾਂ ਨੂੰ ਬਾੱਸ
ਨਈ, ਟੇਸਟੀ ਬਾਨਦੇ ਨੇ ਓ ਫੇਰ ਫ ਜਦੋਂ ਤੂਸੀ ਆਲੂ ਮਟਰ ਦੀ ਦਾਲ ਸਬਜੀ ਬਨਾਨ ਦੇ ਓ?
ਹਾਂਜੀ, ਹਾਂ ਉਵੇਂ ਦੀ ਬਨਦੇ ਨੇ ਜੀ, ਬਾਲੀ ਟੇਸਟ
ਚਲੋ, ਤੂਸੀ ਫੇਰ ਐਦਾਂ ਕਰੇਓ ਤੂਸੀ ਪਨੀਰ ਕਾੱਡ ਲੇਓ, ਮਟਰ ਪਨੀਰ ਬਨਾ ਕੇ ਰੱਖੇਓ, ਮੈਂ ਆਵਾਂਗੀ ਤੂਆਡੇ ਘਾਰ।
ਠੀਕ ਐ ਜੀ, ਠੀਕ ਐ।
ਹਾਂ ਤੂਸੀ ਇੱਕ ਦਿਨ ਮਟਰ ਪਨੀਰ ਬਨਾ ਲੇਓ ਫੇਰ
ਠੀਕ ਐ ਜੀ, ਠੀਕ ਐ ਬਣਾ ਲਾਂਗੇ ਕੋਈ ਗਾੱਲ ਨੀ ਜੀ ਅਸੀ ਬਣਾ ਲੈਨੇ ਜੀ, ਵੀ ਸਿਆਲ ਚ ਵੀ ਅਸੀ ਵਾਦੂ ਬਨਾਉਨੇ ਆਂ ਜੀ।
ਠੀਕ ਐ।
ਹਾਂਜੀ, ਹੁਣ ਆਲੂ ਮਟਰਾਂ ਨੂੰ ਮਾੰਨ ਕਾਰਦਾ ਤੇ ਜੀ। ਚੱਲ ਅਸੀ ਆਲੂ ਮਟਰ ਬਣਾ ਲੇ।
ਹਾਂਜੀ ਹਾਂ, ਹੁਨ ਆਲੂ ਮਟਰ ਸੁਨ ਕੇ, ਹੁਨ ਮੇਰਾ ਖਾਨ ਨੂੰ ਦਿਲ ਕਰਦਾ ਪੇਐ ਨਾ ਮਟਰ ਪਨੀਰ।
ਅੱਛਾ ਜੀ ਅੱਛਾ, ਕੋਈ ਗਾੱਲ ਨੀ ਜੀ। ਕੋਈ ਗਾੱਲ ਨੀ, ਜੱਦ ਆਉਂਗੇ ਜੀ ਸਾਨੂੰ ਦਾੱਸ ਦੇਓ, ਵੈਸੇ ਬਣਾ ਲਾਂਗੇ ਅਪਾਂ
ਹਾਂ, ਹੁਨ ਤੂਸੀ ਮਟਰ ਪਨੀਰ ਬਨਾ ਕੇ ਰੱਖੇਓ, ਜਿਸ ਦਿਨ ਮੈਂ ਆਵਾਂਗੀ, ਤਾਨੂੰ ਫੋਨ ਕਰਾਂਗੀ।
ਠੀਕ ਐ ਜੀ, ਠੀਕ ਐ, ਸਾਨੂੰ ਪੱਕਾ ਖਵਾਵਾਂਗੇ ਜੀ।
ਹਾਂ, ਪੱਕਾ ਖਵਾਏਓ ਸਾਨੂੰ ਮਟਰ ਪਨੀਰ, ਮੈਂ ਵੀ ਤੇ ਖਾ ਕੇ ਵੇਖਾਂ ਕਿ ਤੂਆਡੇ ਮਟਰ ਸਟੋਰ ਕੀਤੇ ਹੋਏ ਕਿੰਨੇ ਕ ਟੇਸਟੀ ਬਾਨਦੇ ਨੇ।
ਹਾਂ-ਹਾਂ ਜੀ, ਫੇਰ ਤੂਸੀ ਆਪ ਵੀ ਕਾਰ ਲੇਆ ਕਰੇਓ।
ਹਾਂਜੀ ਹਾਂ, ਫੇਰ ਅਸੀ ਐ ਖੁੱਦ ਘਾਰ ਬਨਾ ਲੇਆ ਕਰਾਂਗੇ ਨਾ।
ਹਾਂ, ਵੀ ਖੁੱਦ ਘਰ ਬਨਾ ਲੇਆ ਕਰੇਓ ਫੇਰ। ਫਿਰ ਪਤਾ ਲੱਗ ਜਾਂਦਾ ਨਾ, ਇੱਕ ਵਾਰੀ ਖਾ ਕੇ ਆਪਾਂ ਨੂੰ।
ਹਾਂਜੀ ਹਾਂ, ਫੇਰ ਇੱਕ ਵਾਰੀ ਖਾ ਕੇ ਪਤਾ ਚੱਲ ਜਾਂਦਾ ਨਾ ਵੀ, ਕਿੱਦਾਂ ਦੇ ਬਣਦੇ ਪਏ ਨੇ।
ਹਾਂਜੀ, ਹਾਂ।
ਤੁਸੀਂ ਕਦੇ ਹੁਣ ਬਣਾਏ ਨਹੀਂ ਹੈਗੇ, ਫਿਰ ਮਟਰ ਪਨੀਰ?
ਨਾ ਜੀ ਹੁਣ, ਆਪਣੀ ਮਜ਼ ਦੁੱਧੋਂ ਹਟ ਰਹੀ ਐ ਜੀ।
ਅੱਛਾ!
ਹਾਂ, ਉਹ ਓ ਤਾਂ ਬਣਾ ਲੈਂਦੇ ਐ ਜੀ, ਥੋੜੇ ਜਿਹੇ ਦਿਨਾਂ ਬਾਅਦ ਜੀ ਹੁਣ ਆਪਣੀ ਮਜ਼ ਸੂਣ ਆਲੀ ਐ ਜੀ ਹੱਥਣ ਤੜਕੇ
ਠੀਕ ਐ।
ਤੁਹਨੂੰ ਪਤਾ ਹੀ ਐ ਜੀ ਫੇਰ ਮੁੱਲ ਦੇ ਦੁੱਧਾਂ ਦਾ ਤਾਂ ਕਿਹਾ ਕਿਹੜਾ ਪਨੀਰ ਲਿਕੜਦਾ।
ਹਾਂਜੀ ਹਾਂ ਡੇਅਰੀ ਦੇ ਵਿੱਚ ਤਾਂ ਦੁੱਧ ਦੀ ਮਿਲਾਵਟ ਵੀ ਬਹੁਤ ਹੁੰਦੀ ਹੈ ਕਿ ਪਤਾ ਕਿਹਦਾ ਦੁੱਧ ਹੁੰਦਾ ਐ, ਗਾਈ ਦਾ ਵੀ ਦੁੱਧ ਦੇਈ ਜਾਂਦੇ ਨੇ ਗਾਈ ਦਾ ਦੁੱਧ ਵੀ ਸਵਾਦ ਨਹੀਂ ਲੱਗਦਾ ਹੈਗਾ, ਪਾਣੀ ਪਾ ਦਿੰਦੇ ਐ ਵਿੱਚ ਮਝ ਦੇ ਦੁੱਧ 'ਚ ਵੀ ਪਾਣੀ ਪਾ ਦਿੰਦੇ ਐ।
ਹਾਂਜੀ। ਹਾਂ।
ਸਵਾਦ ਨੀ ਨਾ ਲੱਗਦਾ ਹੈਗਾ।
ਹਾਂਜੀ ਹਾਂ, ਜੇ ਆਪਾਂ ਪਨੀਰ ਸਹਿਰੋ ਲ ਲੈ ਕੇ ਆਉਂਨੇ ਆ ਜੀ ਉਹਦੇ ਵਿੱਚੋਂ
ਹਾਂਜੀ।
ਵੀ ਫਿਰ ਵੀ ਮਿਲਾਵਟ ਹੁੰਦੀ ਐ ਜੀ ਆਪਦੇ ਘਰ ਵਰਗਾ ਨਹੀਂ ਹੁੰਦਾ।
ਹਾਂਜੀ, ਹਾਂ। ਸਹੀ ਗੱਲ ਐ ਮੈਮ, ਸਹੀ ਗੱਲ ਐ।
ਹਾਂਜੀ ਫੇਰ ਅਸੀਂ ਆਪਦੇ ਘਰ ਬਣਾ ਕੇ ਪਨੀਰ ਕੱਢ ਕੇ, ਫੇਰ ਬਣਾਉਨੇ ਆ ਜੀ ਹਾਂਜੀ।
ਚਲੋ ਵਧੀਆ ਗੱਲ ਐ ਮੈਮ, ਘਰ ਦਾ ਪਨੀਰ ਬਣਾ ਕੇ ਸਬਜ਼ੀ ਬਣਾਦੇ ਔ ਨਾ ਸ
ਹਾਂਜੀ - ਹਾਂਜੀ ਹਾਂ। ਤਾਂ ਹੀ ਅਸੀਂ ਸਾਡੇ ਮਟਰ ਸਟੋਰ ਕਰਕੇ ਰੱਖੇ ਹੋਏ ਨੇ ਜੀ।
ਠੀਕ ਹੈ ਮੈਮ, ਤੁਹਾਡੇ ਘਰ ਬੱਚੇ ਹੈਗੇ ਮੈਮ?
ਹਾਂਜੀ ਹਾਂ, ਹੈਗੇ ਨੇ।
ਛੁੱਟੀਆਂ ਕੱਟਣ ਨਹੀਂ ਗਏ ਉਹ?
ਛੁੱਟੀਆਂ ਕੱਟਣਾ ਇੱਕ ਬੱਚਾ ਤਾਂ ਜਾ ਰਿਹਾ ਜੇ ਹਜੇ, ਇੱਕ ਨੇੇ ਜਾਣਾ ਏ।
ਇੱਕ ਜਾਊਗਾ ਅਜੇ।
ਹਾਂਜੀ ਇੱਕ ਜਾਊਗਾ ਜੀ, ਔਦੀ ਮੰਮਾ ਜੋਬ ਤੇ ਲੱਗੀ ਔਈ ਐ ਔ ਜੀਰੀ ਲਗਾਂਉਂਦੇ ਨੇ ਜੀ ਅਜੇ।
ਅੱਛੇ!
ਔਨਾਂ ਦੇ ਡੈਡੀ ਛੱਡ ਕੇ ਓਨ ਗੇ ਜੀ ਔਨਾਂ ਨੂੰਂ।
ਅੱਛਾ! ਔਦਾ ਡੈਡੀ ਛੱਡ ਕੇ ਆਊਗਾ।
ਹਾਂਜੀ, ਥੋੜੇ ਦਿਨ ਲਗਾਉਣ ਗੇ ਜੀ ਓਹ ਦੋ ਚਾਰ ਦਿਨ।
ਅੱਛਾ, ਅੱਛਾ ਥੋੜੇ ਦਿਨ ਲਾਣਗੇ।
ਹਾਂਜੀ ਔ ਥੋੜੇ ਦਿਨਾਂ ਕਰਕੇ ਕੈਂਦੇ ਵੀ ਫੇਰ ਆਪਾਂ। ਪਿੱਛੋਂ ਚਲੇ ਜਾਵਾਂਗੇ।
ਚਲੋ ਵਧੀਐ ਨਾਲੇ ਜੀਅ ਵੀ ਨੀ ਲਾਂਦੇ ਹੈਗੇ ਬੱਚੇ ਫੇਰ ਨਾਨ
ਹਾਂਜੀ ਹਾਂ ਔ ਕੈ ਰਏ ਤੇ ਪੈਲਾਂ ਵੀ ਤੁਸੀ ਕੱਲੇ ਚਲੇ ਜਾਓ।
ਠੀਕ ਐ।
ਔਥੇ ਵੀ ਬੱਚੇ ਹੈਗੇ ਨੇ ਜੀ ਔ ਕੇਂਦੇ ਨੇ ਨਈ ਮੰਮਾ ਸਾਡਾ ਸ ਤੇਰੇ ਬਿਨਾਂ ਵੀ ਨਈ ਮਨ ਲੱਗਦਾ।
ਹਾਂ ਬੱਚਿਆਂ ਦਾ ਕਈ ਵਾਰ ਆਪਦੀਆਂ ਮੰਮੀਆਂ ਬਿਨਾ ਦਿਲ ਵੀ ਨੀ ਲੱਗਦਾ।
ਹਾਂਜੀ ਹੁਣ ਏਦਾਂ ਦੇ ਬੱਚੇ ਹੋ
ਬੱਚੇਆਂ ਕੋਲੇ ਹੁਨ ਤਾਂ ਫ਼ੋਨ ਵੀ ਹੋ ਗਏ ਨੇ ਜੀ ਆਪਣਾ ਫੋਨ ਦੇਖਣ।
ਹਾਂਜੀ ਹਾਂ।
ਫ਼ੋਨ ਦੇਖ ਕੇ ਵਧੀਆ ਟਾਈਮ ਪਾਸ ਹੋ ਜਾਂਦੈ।
ਹਾਂਜੀ ਹਾਂ, ਏਤਾਂ ਬਿਲਕੁਲ ਜੀ।
ਹਾਂਜੀ ਹਾਂ ਚਲੋ ਵਧੀਐ ਔ ਵੀ ਅਪਨੇ ਨਾਨਕੇ ਚਲੇ ਜਾਨਗੇ। ਹੁਨ ਤੇ ਛੁੱਟੀ ਆਂ ਨੇ ਸਾਰੇ ਚਲੇ ਗਏ ਨੇ।
ਹਾਂਜੀ ਹੁਨ ਤਾਂ ਬੱਚੇਆਂ ਨੂੰ ਨਾਨਕੇਆਂ ਦਾ ਜਾਦਾ ਈ ਸ਼ੌਕ ਐ ਜੀ।
ਹਾਂਜੀ ਹਾਂ ਪੈਲਾਂ ਜਾਦਾ ਹੁੰਦਾ ਸੀਗਾ ਹੁਨ ਤੇ ਬੋਤ ਘੱਟ ਗਿਐ।
ਨਈ ਜੀ ਨਿਆਣੇਆਂ ਨੂੰ ਤਾਂ ਵਿੱਚ ਜੇੜੈ ਬਾੜੇ ਛੋਟੇ ਨੇ ਔਨਾਂ ਨੂੰ ਵੀ ਹੁੰਦਾ ਐ।
ਹਾਂਜੀ ਹਾਂ ਛੋਟਿਆਂ ਨੂੰ ਤੇ ਹੁੰਦਾ ਐ ਜਿਵੇਂ ਹੁਨ ਵੱਡੇ ਹੋਗੇ ਨੇ ਗੇ ਬਾਰਾਂ ਤੇਰਾਂ ਸਾਲ ਦੇ ਬੱਚੇ ਹੋਗੇ ਨੇਗੇ ਹਾਂਜੀ ਹਾਂ।
ਛੋਟੇਆਂ ਨੂੰ ਤਾਂ ਹੁੰਦਾ ਜੀ ਵੱਡੇਆਂ ਨੂੰ ਨੀ ਹੁੰਦਾ।
ਚਲੋ ਵਧੀਐ।
ਹਾਂਜੀ ਹਾਂ।
ਹੋਰ ਕੀ ਕਰਦੇ ਪਏ ਸੀਗੇ?
ਬਸ ਦੁੱਧ ਨੂੰ ਬਾਲਾ ਦਵਾਏਆ ਜੀ।
ਅਛਾ ਤੁਸੀ ਦੁੱਧ ਪੀਂਨੇ ਹੁੰਦੇ ਔ ਸ਼ਾਮ ਨੂੰ।
ਹਾਂਜੀ ਅਸੀਂ ਖਾਣਾ ਖਾਂਦੇ ਆਂ ਜੈੜਾ ਦੁੱਧ ਨਾਲ ਈ ਖਾਂਨੇ ਆਂ।
ਅੱਛਾ ਠੰਡਾ ਦੁੱਧ ਪੀਂਦੇ ਔ ਤੁਸੀ।
ਹਾਂਜੀ ਠੰਡਾ ਦੁੱਧ ਬਾਲੀ ਦੇ ਕੇ।
ਲੱਸੀ ਨੀ ਬਨਾਉਂਦੇ ਹੈਗੇ।
ਨਾ ਜੀ ਫੇਰ ਦੁੱਧ ਨੀ ਪੀਤਾ ਜਾਂਦਾ। ਜੇ ਲੱਸੀ ਬਣਾ ਲੀਏ ਪੈਲਾਂ ਅਸੀ ਲੱਸੀ ਬਨਾਉਂਦੇ ਰਹੇ ਜੀ।
ਅੱਛਾ।
ਹਾਂਜੀ ਫੇਰ ਸਾਡੇ ਬਾਢੀ ਚ ਦਿੱਕਤ ਆ ਗਈ ਜੀ।
ਅਛਾ ਤਾਨੂੰ ਤਕਲੀਫ਼ ਹੋਨ ਲੱਗ ਗਈ ਸੀ ਕੋਈ।
ਹਾਂਜੀ ਹਾਂ ਕਮਜੋਰੀ ਮਸੂਸ ਹੋਨ ਲੱਗ ਗੀ ਤੀ ਜੀ।
ਚਲੋ ਵਧੀਐ ਦੁੱਧ ਤੇ ਦਈਂ ਤੇ ਖਾਣਾ ਪੀਣਾ ਚਾਈਦਾ ਏ ਏਨਾਂ ਨਾਲ ਈ ਐ ਸਭ ਕੁੱਛ ਕੱਲੀਆਂ ਰੋਟੀਆਂ ਵੀ ਕੀ ਕਰਨਗੀਆਂ।
ਹਾਂਜੀ ਹਾਂ।
ਦੁੱਧ ਤੇ ਲੱਸੀ ਦੇ ਬੋਹਤ ਜਾਦਾ ਜਰੂਰੀ ਐ।
ਹਾਂਜੀ ਹਾਂ ਹੁਣ ਅਸੀ ਨਾਲੇ
ਅਸੀਂ ਜੇ ਕੱਚਾ ਪਨੀਰ ਖਾਧਾ ਜਾਂਦਾ ਹੋਵੇ ਤਾਂ ਕੱਚਾ ਪਨੀਰ ਓਵੀ ਬੋਤ ਵਧੀਆ ਹੈਗਾ ਸੇਤ ਵਾਸਤੇ।
ਹਾਂਜੀ ਹਾਂ ਏਹ ਤਾਂ ਹੈ ਜੀ।
ਹਾਂਜੀ ਹਾਂ। ਖਾਇਆ ਕਰੋ ਤੁਸੀਂ ਦਈ ਤੇ ਲੱਸੀ, ਦੁੱਧ ਪਿਆ ਕਰੋ ਫੇਰ ਤੁਆਡੀ ਸੇਤ ਠੀਕ ਬਣੀ ਰਹੇਗੀ, ਉਮਰ ਦੇ ਸਾਬ ਨਾਲ ਕਮਜ਼ੋਰੀ ਹੋ ਜਾਂਦੀ ਐ ਨਾ।
ਹਾਂਜੀ ਹਾਂ। ਕਿਉਂ ਜੀ ਗਰਮੀ ਕਰਕੇ ਪੈਲਾਂ ਅਸੀਂ ਲੱਸੀ ਬਣਾਓਣ ਲੱਗ ਗਏ ਸੀ। ਵੀ ਠੰਡੀ-ਠੰਡੀ ਲੱਸੀ ਪੀ ਕੇ ਆਰਾਮ ਆ ਜਾਂਦਾ।
ਹਾਂਜੀ ਹਾਂ।
ਤੇ ਹੁਣ ਕਰ ਫੇਰ ਡਿੱਕ ਤਈ ਕਰਕੇ ਹੁਣ ਸਾਨੂੰ ਠੰਢਾ ਦੁੱਧ ਪੀਣਾ ਪੈਂਦਾ।
ਚਲੋ ਵਧੀਆ ਐ, ਠੰਡਾ ਦੁੱਧ ਵੀ ਜ਼ਰੂਰੀ ਐ ਪੀ ਲਿਆ ਕਰੋ‌।
ਹਾਂਜੀ।
ਹਾਂਜੀ ਹਾਂ, ਹੋਰ ਵਧੀਆ ਤੁਸੀਂ ਐਵੇਂ ਕਰਿਆ ਕਰੋ ਸਵੇਰੇ ਤੇ ਸ਼ਾਮ ਨੂੰ ਦੁੱਧ ਪੀ ਲਿਆ ਕਰੋ, ਚਾਹੇ ਥੋੜਾ-ਥੋੜਾ ਕਰਕੇ ਪੀ ਲਿਆ ਕਰੋ, ਸੇਤ ਚ ਐਨਰਜੀ ਜੀ ਬਣੀ ਰੈਂਦੀ ਐ ਨਾਲੇ ਤਾਕਤ ਮਿਲਦੀ ਐ।
ਹਾਂਜੀ ਹਾਂ ਸਵੇਰੇ ਸਾਨੂੰ ਸਵਾਦ ਨੀ ਲੱਗ ਜਾ ਲੱਗਦਾ ਜੀ ਦੁੱਧ।
ਅੱਛਾ।
ਹਾਂਜੀ ਸਵੇਰੇ ਤਾਂ ਜੀ ਅਸੀਂ, ਚਾਏ ਬਣਾਉਂਣੇ ਆ। ਪਰ ਬਣਾਉਂਦੇ ਤਾਂ ਚਾਹ ਆ ਜੀ ਪਰ ਦੁੱ ਦੁੱਧ ਵਾਂਗੂ ਆ ਹੁੰਦਾ ਹੈਗਾ, ਅਸੀਂ ਪੀਂਦੇ ਕੱਪੀ ਕੱਪੀ ਆ ਜੀ ਤੜਕੇ ਸਵੇਰੇ ਉੱਠ ਕੇ।
ਚਲੋ ਵਧੀਆ ਗੱਲ ਐ।
ਹਾਂ ਅਸੀਂ ਬਾਰ-ਵਾਰ ਨੀ ਪੀਂਦੇ ਜੀ।
ਪੀਣੇ ਚਾਈਦਾ ਆ ਕਿਉਂਕਿ ਸ਼ਾਮ ਨੂੰ ਤਾਂ ਚਲੋ ਇੱਕ ਵਾਰੀ ਦੇ ਦਿਨ ਦੇ ਵਿੱਚ ਇੱਕ ਵਾਰੀ ਦਾ ਦੁੱਧ ਪੱਕਾ ਪੀਣਾ ਚਾਈਦਾ। ਕੱਲੀ ਚਾਹ ਤੇ ਥੋੜ੍ਹਾ ਨਾ ਰੈਂਨਾ ਚਾਈਦਾ।
ਏਹ ਤਾਂ ਹੈ ਜੀ।
ਹੋਰ ਜੀ।
ਹੋਰ ਜੀ ਵਧੀਆ ਠੀਕ-ਠਾਕ।
ਹੋਰ ਕੰਮ ਕਰਦੇ ਪਏ ਹੋ ਘਰਦੇ ਤੁਸੀਂ?
ਹਾਂਜੀ। ਬਸ ਦੁੱਧ ਨੂੰ ਉਬਾਲਾ ਦਵਾਇਆ ਜੀ, ਹੋਰ ਤਾਂ ਕੀ ਕਰਨਾ ਆਪਾਂ ਨੇ।
ਕਾੱਰ ਦੇ ਕੰਮ ਵੀ ਜ਼ਰੂਰੀ ਨੇ।
ਹੋਰ ਜੀ, ਏਨਾ ਬਿਨਾਂ ਵੀ ਨਈ ਸਰਦਾ ਜੀ ਖਾਣਾ ਪਕਾਣਾ ਬਣਾਏ ਬਿਨਾਂ।
ਸਈ ਗੱਲ ਐ ਕਰ ਦੇ ਕੰਮ ਵੀ ਜ਼ਰੂਰੀ ਨੇ।
ਹਾਂਜੀ ਹਾਂ ਦਿਨ ਵਿੱਚ ਫੇਰ ਗਰਮੀ ਹੁੰਦੀ ਐ ਜੀ ਰੈਸਟ ਕਰ ਲੈਣੇ ਆ।
ਚਲੋ ਵਧੀਆ ਐ।
ਹਾਂਜੀ।
ਚਲੋ ਠੀਕ ਐ ਮੈਮ ਓਕੇ।
ਓਕੇ ਜੀ ਓਕੇ।